ਹਲੋ
ਹਾਂਜੀ ਸ਼ਸ਼ ਸ਼ੀਆ ਕਾਲ ਜੀ।
ਸ਼ਸੀ਼ ਕਾਲ ਮੈਮ।
ਹੋਰ ਕਿਵੇਂ ਓ?
ਬਦੀਆਂ ਮੈਮ।
ਅੱਛਾ, ਕੀ ਕਰਦੇ ਸੀ?
ਕੁੱਛ ਨਈ ਜੀ, ਕਏ ਨਾ ਜਵਾਕ ਆਏ ਹੋਏ ਸੀ ਓ ਖੇਡ ਰਏ ਸੀਗੇ। ਹੁਨ ਨਾਲ ਖੇਡ ਰੇਆ ਸੀਗਾ, ਬੱਚੇ ਐ ਜੀ ਓਨਾ ਨੂੰ ਵੇਖ ਕੇ ਓਨਾ ਨੂੰ ਵੇਖ ਕੇ ਬਚਪਨ ਦੀ ਯਾਦ ਆਗੀ ਜੀ।
ਹੂੰ-ਹੂੰ।
ਸਈ ਐ, ਓਨਾ ਨੂੰ ਦੇਖ-ਦੇਖ ਕੇ ਬਚਪਨ ਜਾਦ ਔਂਦਾ ਵੀ ਹਾਂ ਆਪਾਂ ਵੀ ਕਦੇ ਐਵੇਂ ਖੇਲਦੇ ਹੁੰਦੇ ਸੀ ਨਾ।
ਹਾਂਜੀ-ਹਾਂਜੀ, ਓਨਾ ਨੂੰ ਵੇਖ ਕੇ ਬੋਤ ਕੁੱਛ ਯਾਦ ਔਂਦਾ ਐ ਕਿ ਮਤਲਬ ਓ ਜੇੜੀ ਲੈਫ ਸੀਗੀ ਨਾ ਬਚਪਨ ਆਲੀ਼ ਓ ਸਬ ਤੋਂ ਬੈਸਟ ਲਾਈਫ ਸੀਗੀ।
ਹੂੰ-ਹੂੰ, ਸਈ ਕੇਆ ਤੁਸੀਂ ਏਨਾਂ ਨੂੰ। ਆਪਾਂ ਨੂੰ ਹੋਨ ਬੀ ਜੇ ਆਪਾਂ ਨੂੰ ਰੱਬ ਕਵੇ ਨਾ ਵੀ ਹਾਂ ਤੁਆਨੂੰ ਹੋਰ ਬੀ ਕੀ ਚਈਦਾ ਦੁਬਾਰਾ ਅ, ਪਿਛਲੀ ਚੀਜ ਦੇ ਵਿੱਚੋਂ ਤਾਂ ਮੈਂ ਸੋਚਦੀ ਹਾਂ ਵੀ ਹਾਂ ਆਪਾਂ ਏਹੀ ਕਹੀਏ ਵੀ ਹਾਂ ਸਾਨੂੰ ਇੱਕ ਵਾਰੀ ਬਚਪਨ ਨੂੰ ਦੁਬਾਰਾ ਦੇ ਦੇਨ।
ਮੈਂ ਵੀ ਮੇਰੇ ਕੋਲ ਵੀ ਭਗਵਾਨ ਪੁੱਛੇ ਨਾ ਤੈਨੂੰ ਪੈਸੇ ਚਾਈਦੇ, ਕੀ ਚਾਈਦੇ? ਮੈਂ ਤਾ ਆਪ ਆ ਕੇ ਇੱਕ ਹੀ ਗੱਲ ਕਾਂ, ਮੈਨੂੰ ਮੇਰਾ ਬਚਪਨ ਦੇ ਦਿਓ।
ਹੂੰ ਹੂੰ। ਕਿਉਂਕਿ ਬਚਪਨ ਦੀ ਸੱਚੀ ਐ ਏ ਗੱਲ, ਕੈਂਦੇ ਬਚਪਨ ਚਲਾ ਗਿਆ, ਜਵਾਨੀ ਚਲੀ ਗਈ। ੳਹ ਸਹੀ ਗੱਲ ਕੈਆ ਕਿਸੇ ਨੇ ਗਾ ਵੀ ਜਦੋਂ ਬਚਪਨ ਚਲਾ ਗਿਆ ਨਾ ਗਾ ਫੇਰ ਤਾਂ ਐਵੇਂ ਜੇ ਸਮਝ ਲੋ ਸਾਰਾ ਕੁਛ ਈ ਗਿਆ।
ਹਾਂਜੀ-ਹਾਂਜੀ, ਸਭ ਤੋਂ ਬੈਸਟ ਲਾਈਫ ਸੀਗੀ ਬਚਪਨ।
ਹੂੰ ਹੂੰ। ਨਾ ਕੋਈ ਟੈਨਸ਼ਨ ਨਾ ਕੋਈ ਜਿੰਮੇਵਾਰੀ।
ਦੇਖੋ ਜੀ ਨਾ ਤੇ ਖਾਨ- ਪੀਨ ਦੀ ਟੈਂਸ਼ਨ
ਹੂੰ ਹੂੰ।
ਨਾ ਕੋਈ ਸੋਨ ਦੀ ਟੈਸ਼ਨ
ਹਾਂ ਕਾਸੇ ਦੀ ਟੈਨਸ਼ਨ ਨੀ ਹੁੰਦੀ ਸੀ।
ਸਟਡੀਸ ਟੈਸਨਾ
ਹੂੰ ਹੂੰ।
ਨਾ ਤੇ ਪੈਸੇ ਦੀ ਟੈਸ਼ਨ ਏ, ਨਾ ਕੁ
ਹੂੰ ਹਾਂ, ਸਹੀ ਐ। ਕਾਸੇ ਦੀ ਟੈਨਸ਼ਨ ਨੀ ਹੁੰਦੀ ਸੀ ਬਿਲਕੁਲ ਮਸਤ, ਅਸੀ ਪਤਾ ਗਾ ਅੱਧੀ-ਅੱਧੀ ਰਾਤ ਤੱਕ ਖੇਲਦੇ ਹੁੰਦੇ ਸੀ।
ਅਸੀਂ ਤਾਂ ਆਪ ਜੀ ਰਾਤ ਨੂੰ ਗਿਆਰਾਂ-ਗਿਆਰਾਂ ਬਾਰਾਂ ਬਾ ਵਜੇੇ ਤਕ ਖੇਡਦੇ ਸੀ ਗਲੀ ਚ।
ਹਾਂ ਓਨ ਅਸੀ ਅਪਨੀ ਗਲੀ ਦੇ ਵਿੱਚ ਨਾ ਘੱਟੋ-ਘੱਟ ਅਸੀ ਪੰਦਰਾਂ ਵੀਹ ਬੱਚੇ ਸੀਗੇ। ਕੱਠੇ ਖੇਡਦੇ ਹੁੰਦੇ ਸੀ ਅਸੀ। ਅੱਧੀ-ਅੱਧੀ ਰਾਤ ਤੱਕ ਖੇਡੀ ਆਂਦੇ ਓਨਾ ਚੇਰ ਖੇਡਦੇ ਸੀ ਸੀਗੇ ਜਿੰਨਾ ਚਿਰ ਮੰਮੀ ਹੋਰੇ ਜਾਂ ਡੈਡੀ ਹੋਰੇ ਦੋਨਾਂ ਦੇ ਵਿੱਚੋਂ ਕੋਈ ਇੱਕ ਡੰਡਾ ਲੈ ਕੇ ਨਈ ਆਉਂਦਾ ਸੀ ਨਾ। ਬੀ ਹਾਂ ਹੁਨ ਚੱਲੋ ਘਰੇ, ੳਨਾ ਟਾਈਮ ਘਰੇ ਨੀ ਆਉਂਦੇ ਸੀ।
ਏਸ ਕਰਕੇ ਤਾਂ ਮੈਂ ੳਨੂੰ ਮੇਰੀ ਮੰਮੀ ਨੂੰ ਮੰਮੀ ਨੂੰ ਕੈ ਰੇਆ ਕਿ ਮੇਰੇ ਛੋਟੇ-ਛੋਟੇ ਜਵਾਕ ਹੈਗੇ ਘਰੇ।
ਹੂੰ ਹੂੰ।
ੳਦਾ ਸਾਰਾ ਦਿਨ ਮਤਲਬ ਕਦੇ ਏਧਰ ਸ਼ਰਾਰਤ ਕਰਦੇ ਏ, ਕਦੇ ਏਧਰ ਸ਼ਰਾਰਤ ਕਰਦੇ ਏ, ਕਦੇ ਲੜਾਈ ਕਰਦੇ ਏ, ਝਗੜਾ ਕਰਦੇ ਏ, ਕਦੇ ਏਕ-ਦੂਸਰੇ ਨੂੰ ਕੁੱਟਦੇ ਏ, ਕਦੇ ਥੱਪੜ ਮਾਰਦੇ ਆ, ਕਦੇ ਕੁਛ ਕਰ ਲਿਆ ਕਦੀ ਅੱਖਾਂ ਚ ਮਿੱਟੀ ਪਾ ਤੀ, ਕਦੇ ਕੀ ਕਰਤਾ ੳਹ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ, ਸਾਮੀ ਖੇਡਦੇ ਰੈੰਦੇ ਏ। ਠੀਕ ਏ ਮੈਂ ਤੇ ਨਾ ੳਨਾਂ ਨੂੰ ਇੱਕ ਈ ਨਈ- ਨਈ ਹੁਨ ਮੈਂ ਇੱਕ ਈ ਗੱਲ ਕੈ ਰਿਆ
ਹੂੰ।
ਮੇਰੀ ਘਰਆਲੀ ਏ, ਮੰਮੀ ਏ ਤੇ ੳਨਾਂ ਨੂੰ ਥੋੜੀ ਦੇਰ ਖੇਡਦੇ ੳਨਾਂ ਨੂੰ ਥੱਪੜ ਮਾਰ ਦੇੰਦੀ ਏ, ਕੇਦੀ ਕੀ ਕਰਦੇ? ਅੰਦਰ ਚੱਲੋ ਅੰਦਰ ਚੱਲੋ। ਮੈਂ ਕੈ ਹੁਨ, ਹੁਨ ਏਨਾਂ ਦੀ ਪੰਜ- ਛੇ ਸਾਲ ਦੀ ਉਮਰ ਐ। ੳਦੇ ਬਾਦ ਸਕੂਲ ਜਾਨਗੇ ਪਢਾ਼ਈ ਕਰਨ ੳਨੂੰ ਕੁਛ ਯਾਦ ਨੀ ਰੇਨਾ, ੳ ਮੈਂ ਕੇਆ ਹੁਨ ਦੋ-ਤਿੰਨ ਸਾਲ ਹੈ, ਏਨਾਂ ਨੂੰ ਜੋ ਕਰਨਾ ਨਾ ਕਰਨ ਦੇਓ
ਹਾਂ ਬਸ ਏਹ ਮੌਜਾਂ ੳਨਾਂ ਨੂੰ ਦੁਬਾਰਾ ਨੀ ਮਿਲਨੀਆਂ।
ੳ ਚ ਅਪਨੇ ਚਲੋ ਆਪਾਂ ਤਾਂ ਮਤਲਬ ਆਪਾਂ ਦੁਆਰਾ ਨੀ ਮਿਲਦੀ, ਮਗਰ ਆਪਾਂ ਨੂੰ ਪਤਾ ਏ ਕਿ ਬਚਪਨ ਕੀ ਚੀਜ ਐ।
ਹਾਂ ਹਾਂ ਉਹੀ ਹੈ ਨਾ ਹੁਣ ਆਪਾਂ ਨੂੰ ਸਮਝ ਆ ਗਈ ਵੀ ਹੁਣ ਬੱਚੇ ਪਨ ਕੀ ਚੀਜ਼ ਆ ਤੇ ਇਓ ਤੋਂ ਕਹਿ ਰਹੇ ਹਾਂ ਵੀ ਆਪਾਂ ਇਹ ਚੀਜ਼ ਆਪਾਂ ਨੂੰ ਹੁਣ ਦੁਬਾਰਾ ਨੀ ਮਿਲੀ। ਵੀੇ ਆਪਾਂ ਨੂੰ ਹੁਣ ਪਤਾ ਵੀ ਇਹਨਾ ਚਲੋ ਖੇਡਣ ਦਊਗਾ ਜਿੰਨਾ ਖੇਲਦੇ ਆ ਜਿਵੇਂ ਖੇਲਦੇ ਖੇਲਣ ਦੋ ਹਮ।
ਹੋਣ ਬੱਚੇ ਆਪ ਹੈਗਾ
ਮੁੜ ਕੇ ਤਾਂ ਬਸ ਜਦੋਂ ਹਾਂ ਜਦੋਂ ਵੱਡੇ ਹੋ ਗਏਗਾ ਫਿਰ ਕੋਈ ਨੀ ਗਾ ਫਿਰ ਤਾਂ
ਚੱਟ ਬਹਾਰ ਚ ।
ਮਿਲਣ ਨੂੰ ਤਰਸਦਾ ਹੈਗਾ ਆਪਸ ਮੇਗਾ ਵੀ ਹਾਂ ਕੋਈ ਜਿਵੇਂ ਹੁਣ ਛੋਟੇ ਛੋਟੇ ਕੰਚੇ ਖੇਡਦੇ ਹਾਂ ਆਪਾਂ ਘਰਾਂ ਦੇ ਹੈਗਾ ਜਿਵੇਂ ਮੁੰਡੇ ਕੁੜੀਆਂ ਹੈਗਾ ਫੇਰ ਤਾਂ ਬਾਅਦ ਦੇ ਵਿੱਚ ਤਾਂ ਇਹ ਦੇਖਣ ਨੂੰ ਤਰਸਦੇ ਆ ਵੀ ਹਾਂ ਕਿੰਨੇ ਟੈਮ ਬਾਅਦ ਮਿਲਦੇ ਹੈਗੇ ਹੁਣ ਅਸੀਂ ਹੈਂਗੇ ਮੇਰੇ ਚਾਚੇ ਤਾ ਦੀਆਂ ਕੁੜੀਆਂ ਜਿਵੇਂ ਪੈਲਾਂ ਇਕੱਠੀਆਂ ਖੇਲਦੀਆਂ ਸੀ। ਹੁਣ ਵਿਆਹ ਤੋਂ ਬਾਅਦ ਤਰਸਦੇ ਆਂ ਕਿ ਕਦੋਂ ਆਉਣਗੀਆਂ ਕਦੇ ਇਕੱਠੀਆਂ ਹੁੰਦੀਆਂ ਨਹੀਂ ਤਾਂ ਜ਼ਿਆਦਾਤਰ ਹੈ
ਹੁਣ ਕਿਸੇ ਕੋਲ ਨਾ ਕਿਸੇ ਕੋਲ ਕਿਸੇ ਕੋਲ ਟੈਮ ਵੀ ਨਹੀਂ ਹੈਗਾ ਹੁਣ।
ਹਮ ਹਮ ਸਹੀ ਹੈ ਸਹੀ ਕਿਹਾ ਤੁਸੀਂ।
ਕਿਸੇ ਕੋਲ ਟੈਮ ਨੀ ਹੈਗਾ ਪੰਜ ਮਿੰਟ ਦਾ ਟੈਮ ਨਹੀਂ ਹੈ ਕਿਸੇ ਕੋਲ ਕਿ ਆ ਕੇ ਗੱਲ ਕਰ ਲਈਏ
ਹਮ ਹਮ ਸਾਰੇ ਆਪਦੇ ਆਪਦੇ ਕੰਮਾਂ ਦੇ ਵਿੱਚ ਬੀਜ਼ੀ ਹੈ।
ਹੁਣ ਤੁਸੀਂ ਨਾ ਇੱਕ ਗੱਲ ਹੋਰ ਹੀ ਵੇਖੀ ਹੋਣੀ ਆਪਾਂ ਜਿਹੜੇ ਬਚਪਨ ਚ ਜਿਹੜੇ ਖੇਲ ਖੇਡਦੇ ਸੀਗੇ ਨਾ ਆਪਾਂ
ਹਮ ਹਮ।
ਹੁਣ ਨਾ ਹੌਲੀ ਹੌਲੀ ਵੇਖ ਲਿਓ ਕਿ ਜਿਵੇਂ ਜਿਵੇਂ ਸਾਲ ਲੰਘ ਰਿਹਾ ਟੈਮ ਲੰਘ ਰਿਹਾ ਉਮਰ ਲੰਗ ਰਹੀ ਹੈ ਉਹ ਸਾਰੇ ਜਿਹੜੇ ਗੇਮ ਸੀਗੇ ਨਾ ਸਾਰੇ ਬੰਦ ਹੋ ਰਹੇ ਕਿਸੇ ਨੂੰ ਪਤਾ ਹੀ ਨਹੀਂ ਕਿ ਉਹ ਵੀ ਕਿੱਥੇ ਖੇਡ ਹੁੰਦਾ ਸੀਗਾ
ਜਿਹੜੇ ਹੁਣ ਵਾਲੇ ਬੱਚੇ ਆ ਨਾ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਪੈਲਾਂ ਦੀਆਂ ਖੇਡਾਂ ਦਾ।
ਹੁਣ ਤੁਸੀਂ ਨਾ ਆਪਣੀ ਉਮਰ ਚ ਇੰਨੇ ਖੇਡ ਖੇਲੇ ਹੈਗੇ ਸਿਰਫ ਤੁਹਾਨੂੰ ਪਤਾ ਹੈ ਕਿ ਅਸੀਂ ਕੀ ਕੀ ਖੇਡ ਖੇਲਿਆ ਮਗਰ ਤੁਹਾਡੇ ਜਵਾਕ ਹੈਗੇ ਕੋਈ ਹੋਰ ਕਿਸੇ ਨੀ ਪਤਾ ਕਿ ਉਹ ਸੋਚ ਜਾਣ ਆਹ ਆਪ ਵੀ ਕੋਈ ਗੇਮ ਹੁੰਦਾ ਸੀਗਾ।
ਹਮ ਹਮ ਆਪਣੇ ਟੈਮ ਪਤਾ ਕੀ ਹੁੰਦਾ ਸੀਗਾ ਆਪਣੇ ਟੈਮ ਹੁੰਦਾ ਸੀਗਾ ਬਸ ਖਡੋਣੇ ਨੀ ਹੁੰਦੇ ਸੀ ਨਾ ਹੀ ਫੋਨ ਹੁੰਦੇ ਸੀ ਸਿਰਫ ਬਸ ਖੇਡਣਾ ਹੁੰਦਾ ਸੀ ਅੱਜ ਕੱਲ ਹੈਗਾ ਬੱਚੇ ਹੈਗੇ ਛੋਟੇ ਹੈਗੇ ਪੈਲਾਂ ਤਾਂ ਮਾਵਾਂ ਹੈਗੇ ਬੱਚਿਆਂ ਨੂੰ ਉਹ ਕਰ ਦਿੰਦੀਆਂ ਫ਼ੋਨ ਦੇ ਕੇ ਗ ਵੀ ਹਾਂ
ਦੇਖੋ ਜੀ ਹੁਣ ਮਤਲਬ ਜਿਹੜਾ ਬਚਪਨ ਸੀਗਾ ਨਾ ਉਹਦੇ ਫਾਇਦੇ ਸੀ ਵੀ ਕਿ ਸੀਗੇ ਹੁਣ ਨੁਕਸਾਨ ਵੀ ਹੈ ਅਤੇ ਫਾਇਦੇ ਵੀ ਹੈਗੇ ਹੁਣ ਆਪਾਂ ਬੱਚਿਆਂ ਨੂੰ ਨਾਂ ਦਬਾ ਕਿ ਰ ਰੱਖ ਸਕਦੇ ਦੋ ਮਿੰਟ ਅੱਜ ਕੱਲ ਦੇ ਅੱਜ ਕੱਲ ਤੁਸੀਂ ਦੇਖੇ ਹੋਣੇ ਹੈ ਕਿ ਬੱਚੇ ਕਿੰਨੇ ਤੇਜ਼ ਹੈ
ਹਮ ਬੋਤ ਤੇਜ ਅੱਜ
ਉਹਨਾ ਜਿਹੜਾ ਆਪਣਾ ਟੈਮ ਸੀਗਾ ਨਾ ਆਪਾਂ ਨੂੰ ਕੁਛ ਵੀ ਨੌਲੇਜ ਨਹੀਂ ਸੀਗੀ
ਹਮ ਹਮ ਮੈਨੂੰ ਲੱਗਦਾ ਨਾ ਮੈਨੂੰ ਮੈਨੂੰ ਕੋਲ ਪੈਲਾਂ ਕੱਟਣੀ ਪੈਣੀ ਹੈਗੀ
ਕਿਵੇਂ
ਵੀ ਆ ਗਿਆ ਗਾ ਮੈਂ ਤੁਹਾਡੇ ਨਾਲ ਹੈਗਾ ਫੇਰ ਗੱਲ ਕਰਦੀ ਹੈਗੀ ਕੋਈ ਗੱਲ ਨੀ ਕੱਟ ਦਿਓ ਕੋਲ।
ਥੋੜ੍ਹਾ ਟੈਮ ਨੀ ਭਰੋਆ ਫਿਰ।
ਟਾਈਮ ਛੇ ਮਿੰਟ ਹੋ ਗਏ ਹਾਂ ਛੇ ਮਿੰਟ, ਚਲੋ ਥੋੜਾ ਜਾ ਹੋਰ ਕਰਦੇ ਆ ਗੇ ਫਿਰ ਕੱਟ ਦੇ।
ਕੋਈ ਨੀ ਨੌ ਮਿੰਟ 'ਚ ਗੱਲ ਕਰ ਲਿਓ ਫਿਰ, ਹਾਂਜੀ-ਹਾਂਜੀ ਸਹੀ ਐ ਜੀ। ਕੋਈ ਗੱਲ ਤੁਸੀਂ ਨਾ ਬੋਲੋ ਤੁਸੀਂ ਉਵੇਂ ਈ ਰੱਖ ਦੋ ਫੂਨ ਕੋਈ ਗੱਲ ਮੈਂ ਆਪੇ ਕਟ
ਹੂੰ
ਫੇਰ ਇਵੇਂ ਹੁੰਦਾ ਸੀਗਾ ਬਚਪਨ 'ਚ ਕੀ ਹੁੰਦਾ ਸੀਗਾ ਜਿਵੇਂ, ਛੋਟਾ ਹੈ ਕੋਈ ਦੋ-ਤਿੰਨ ਮਹੀਨੇ ਦਾ ਚਾਰ-ਪੰਜ ਪੰਜ ਮਹੀਨੇ ਦਾ ਬੱਚਾ ਹੈ ਨਾ, ਉਹ ਖੇਡਦਾ ਰਹਿੰਦਾ ਸੀਗਾ ਵਧੀਆ ਮਤਲਬ ਸਿਸਟਮ ਸੀਗਾ, ਮਿੱਟੀ 'ਚ ਖੇਲਣਾ। ਸਭ ਤੋਂ ਵਧੀਆ ਸੀਗਾ ਮਿੱਟੀ, ਮਿੱਟੀ 'ਚ ਜਵਾਕ ਖੇਡਦੇ ਸੀਗੇ ਤਾਂ ਮਿੱਟੀ ਚ ਤਾਂ ਬਹੁਤ ਫਾਇਦੇ ਖੇਡਣ ਦੇ। ਹੁਣ ਤਾਂ ਕੀ ਹੈਗੇ, ਹੁਣ ਤਾਂ ਥੋੜੇ ਮਿੱਟੀ 'ਚ ਹੋਜੇ ਤਾਂ ਕਰ ਰਹੇ, ਬਹੁਤ ਕੁੱਛ ਕਹਿ ਦਿੰਦੇ ਕੱਪੜੇ ਕੌਣ ਧੋਉਗਾ ਉਵੇਂ ਕੌਣ ਕਰੂਗਾ।
ਹੂੰ ਅੱਜਕੱਲ ਪਹਿਲਾਂ ਮਾਵਾਂ ਇਹ ਸੋਚਦੀਆਂ ਜੇ ਬੱਚਾ ਮਿੱਟੀ 'ਚ ਖੇਡਣ ਲੱਗ ਗਿਆ ਤਾਂ ਕੱਪੜੇ ਕੌਣ ਧੋਊ ਇਹਨੂੰ ਨਵਾਊ ਵਾਰੀ-ਵਾਰੀ।
ਹਾਂਜੀ-ਹਾਂਜੀ, ਇਸ ਕਰਕੇ ਤਾਂ ਕਹਿ ਰਿਹਾ ਕਿ ਉਹ ਤਾਂ, ਬਹੁਤ 'ਚ ਸੋ ਵੀ ਆ ਗਏ ਹਰ ਕਿਸੇ ਮਤਲਬ ਤੁਹਾਨੂੰ ਕੀ ਚਾਹੀਦਾ ਹੈਗਾ ਸਾਨੂੰ ਤਾਂ ਬਚਪਨ ਚਾਹੀਦਾ ਹੈਗਾ।
ਹੂੰ-ਹੂੰ, ਬਚਪਨ, ਬਚ ਪਨ ਲੌਟ ਕੇ ਆਜੇ ਤਾਂ ਸਾਰਿਆਂ ਨਾਲੋਂ ਵਧੀਆ।
ਹਾਂਜੀ-ਹਾਂਜੀ ਉਹੀ ਗੱਲ ਹੈ ਜੀ ਬਚਪਨ ਚਾਹੀਦਾ ਹਰ ਕਿਸੇ ਨੂੰ।
ਹੂੰ ਹੂੰ ਹੂੰ।
ਹੁਣ ਕੋਈ ਬੱਚੇ ਖੇਡ ਰਹੇ ਹੋਏ ਨਾ ਆਪਾਂ ਨੂੰ ਮਨ ਕਰਦਾ ਉਹਦੇ ਨਾਲ ਖੇਲੀਏ ਜਾ ਕੇ ਆਪਾਂ ਵੀ ਮਗਰ ਘਰ ਦੀ ਜਿੰਮੇਦਾਰੀਆਂ ਲੈ ਮੁੜੀਆਂ ਆਪਾਂ ਨੂੰ ਤਾਂ। ਹੋਰ ਤਾਂ ਕੀ ਹੈ ਜੀ ਉਹ ਤਾਂ, ਬਸ ਹੋ ਸੋਚ ਸਕਦੇ ਆ ਕਿ, ਕੁਛ ਕਰੀਏ ਨਾ ਕਰੀਏ ਮਗਰ ਬਚਪਨ ਬਚਪਨ ਹੀ ਸੀਗਾ।
ਪੰਜ ਘਰ, ਹਾਂ।
ਸਹੀ ਹੈ ਜੀ, ਸਹੀ ਐ ਜੀ ਸਹੀ ਐ।
ਪਹਿਲਾਂ ਮਾਵਾਂ ਇਹ ਡਰਦੀਆਂ ਵੀ ਬੱਚੇ ਨੂੰ ਮਿੱਟੀ 'ਚ ਨਾ ਹੀ ਖੇਡਣ ਦੇਈਏ, ਮਾੜਾ ਜਾ ਲਿੱਬੜ ਜਾਊਗਾ, ਆਖਣਗੇ ਹਾਂ-ਹਾਂ ਨਹੀਂ-ਨਹੀਂ ਪਹਿਲਾਂ ਹੀ ਚੱਕਲੋਗੇ ਇਹਨੂੰ ਗ ਮਿੱਟੀ ਚ ਤਾਂ ਥੱਲੇ ਨੀ ਲਾਉਂਦੇਗਾ ਕਈ ਤਾਂ ਲੇਡੀਜ਼
ਨਹੀਂ ਮਿੱਟੀ 'ਚ, ਉਹ ਅੱਜਕੱਲ ਕਿਸੇ ਕੋਲ ਟਾਈਮ ਨਹੀਂ ਹੈਗਾ। ਕੇ ਇਹਨਾਂ ਦੇ ਕੱਪੜੇ ਸਾਫ਼ ਕਰਨੇ ਇ ਫਿਰ ਇਹਨਾਂ ਨੂੰ ਨੁਵਾਉਣਾ ਪਊਗਾ। ਇਹਨਾਂ ਦੀ ਮਿੱਟੀ ਸਾਫ਼ ਕਰਨੀ ਪਊਗੀ।
ਹੂੰ, ਹੂੰ।
ਫੇਰਦੇ ਗੀ ਹੁਣ ਤਾਂ ਕਹਿੰਦੇ ਹੈ ਕਿ ਬੱਚੇ ਬਾਹਰ ਜਾਵੇ ਨਾ ਮੇਰਾ ਮੁੰਡਾ ਕਾਲਾ ਹੋ ਜੂਗਾ। ਹੋਜੂਗਾ ਗਰਮੀ 'ਚ ਮਤਲਬ ਪਹਿਲਾਂ, ਪਹਿਲਾਂ ਵੀ ਵੇਖੋ ਪਹਿਲਾਂ ਵੀ ਬੱਚੇ ਜਵਾਕ ਸੀਗੇ ਬਾਹਰ ਖੇਡਦੇ ਸੀਗੇ, ਸਭ ਕੁਛ ਕਰਦੇ ਸੀਗੇ। ਉਹਨਾਂ ਦੇ ਸਕਿਨ ਐਵੇਂ ਹੁੰਦੀ ਏ ਜਿਵੇਂ ਬੰਦਾ ਬੱਚਾ ਬਾਹਰ ਖੇਡੂਗਾ ਜਦੇ ਤੇ ੳਹ ਸਵਸਥ ਰਹੁਗਾ, ਹੈਲਦੀ ਰਹੁਗਾ, ਸਭ ਕੁਝ ਵਧੀਆ ਰਹੁਗਾ। ਮਗਰ ਹੁਣ ਆਲੇ ਜਵਾਕ ਵੇਲੋ ਕਿੰਨੇ ਕਮਜ਼ੋਰ ਐ, ਕੁਛ ਖਾਇਆ ਨੀ ਪੀਆ ਨੀ ਪਚਦਾ ਕਿਉਂਕਿ ਉਹ ਕਦੇ ਖੇਡੇ ਨੀ ਵਾਰ ਕਦੇ ਗੇਮ ਨੀ ਖੇ ਖੇਡਿਆ। ਕੁਛ ਗੇਲ ਨੀ ਖੇਲਿਆ। ਇਸ ਕਰਕੇ ਜੀ, ਬਚਪਨ ਚ ਜਿਹੜੀ ਆਪਾਂ ਯਾਦਾ ਸੀ, ਉਹ ਬਸ ਯਾਦ ਕਰ ਸਕਦੇ ਹਾਂ ਤੇ ਆਪਾਂ ਮਤਲਬ, ਆ ਹੀ ਕਰ ਸਕਦੇ ਹ ਹਾਂ, ਹੁਣ ਤਾਂ ਆਹੀ ਗੱਲ ਕਹਿ ਸਕਦੇ ਆ ਕਿ, ਜਿਹੜਾ ਆਪਣੇ ਨਾਲ, ਹੋਇਆ ਸੀਗਾ ਉਹ ਹੋਰ ਬੱਚਿਆਂ ਨਾਲ ਨਾ ਹੋਵੇ, ਆਪਣੇ ਬੱਚਿਆਂ ਨਾਲ ਨਾ ਹੋਵੇ ਤੇ ਆਪਣੇ ਬੱਚੇ ਮਤਲਬ, ਤਿੰਨ-ਚਾਰ ਸਾਲ ਦੀ ਉਮਰ ਵਿੱਚ ਵਧੀਆ ਖੇਡੇ
ਹੂੰ-ਹੂੰ ਸਾਡੇ ਤਾਂ ਆਪ, ਸਾਡੇ ਆਪਦੇ ਬੱਚੇ ਬਹੁਤ, ਖੇਲਦੇ ਹੈਗੇ ਚੋ ਤੋਂਧਣਾ ਅਠ ਅਠਾਰ ਹੂੰ ਹੂੰ ਉਹਧਣਾ ਹਨ ਅੰਦਰ ਦੇ ਜਾਓ, ਕੋਈ ਨਹੀਂ
ਵਧੀਆ ਲਾਈਫ ਮਿਲੇ, ਇਹ ਚੀਜਾਂ ਦੁਬਾਰਾ ਤੇ ਮਿਲਣੀ ਨਹੀਂ ਕਿਸੇ ਨੂੰ
ਹੂੰ, ਸਾਡੀ ਫੇਵਰੇਟ ਪਤਾ ਬਚਪਨ ਦੀ ਖੇਡ ਕੀ ਸੀਗੀ, ਅਸੀਂ ਜਿਆਦਾ ਪਤਾ ਕੀ ਖੇਲਦੇ ਸੀ ਗੁੱਪੀਆਂ ਪਾਉਣ ਆਏ ਗਾ, ਏਰੀਆ ਵੰਡ ਲੈਂਦੇ ਸੀ। ਇਹਨੇ ਏਰੀਏ ਦੇ ਵਿੱਚ ਗੁੱਪਆਂ ਪਾਉਣੀਆਂ ਹੈ ਈਆਂ ਤੇ ਜਾਂ ਪਹਿਲਾਂ ਹਨਮੋਲੀਆਂ, ਹੁੰਦੀਆਂ ਇਨਾ ਨਿੰਮ ਦੀਆਂ ਇਹਨਾਂ ਨੂੰ ਤੋੜ-ਤੋੜ ਕੇ ਕਦੇ ਮੰਜਾ ਬਣਾਉਣਾ, ਕਦੇ ਪੀੜੀ ਬਣਾ ਲਈ
ਔਰਤ ਜੀ, ਕਿਸੇ ਨੂੰ ਦੱਸੀ ਨਾ ਆ ਗੱਲੇ ਕੋਈ ਹੱਸਦਾ ਹੈ ਕਿ ਮਤਲਬ, ਆਹ ਕੋ ਆ-ਆ ਕੋਈ ਖੇਡ ਥੋੜਾ ਹੁੰਦਾ ਸੀਗਾ ਹੁਣ ਤਾਂ ਸਾਰੇ, ਹੀ ਹੁਣ ਤਾਂ ਪਬਲਿ ਪਬਜੀ ਜੀ ਗੇਮ- ਗੂਮ ਖੇਡਣ ਲੱਗ ਗਏ ਮੋਬਾਇਲ ਤੇ, ਰੀਅਲ ਗੇਮ ਤਾਂ, ਕੋਈ ਰਹੇ ਹੀ ਨਈ
ਹਾਂ।
ਹੁਣ ਭਿ ਦਿਖਾਉਂਣ ਔਨਲਾਈਨ, ਪੁਰਾਣਾ ਗੇਮ ਤਾਂ ਲੋਕੀ ਵੇਖਦੀ ਏ, ਕਿਵੇਂ, ਖੇਡਦੀ ਹੈ ਕਿਵੇਂ, ਨਈ ਖੇਡਦੇ ਹੁਣ ਤਾਂ, ਅਸੀ ਯਾਦ ਹੀ ਕਰ ਸਕਦੇ ਹਾਂ, ਅਸੀਂ ਬੱਸ
ਯਾਦਾ ਈ, ਆ ਬਸ ਹੁਣ ਤਾਂ, ਚਲੋ ਠੀਕ ਹੈ ਫਿਰ
ਹਾਂਜੀ-ਹਾਂਜੀ